ਹੈਲੋ, ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ।
ਹੋਰ ਦੱਸੋ ਭ ਤ ਵੀਆ ਜੀ।
ਠੀਕ ਸਭ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਵਧੀਆ।
ਵਧੀਆ ਜੀ ਵਧੀਆ।
ਹੋਰ
ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ
ਹਾਂਜੀ ਕਰੋ।
ਮੈਂ ਕਿਹਾ ਜੀ ਅੱਜ ਦੇ ਵੱਲ ਵੇਖੋ ਜੀ ਬੱਚੇ, ਫੂ ਕਿੰਨਾ ਨੇ
ਸਹੀ ਗੱਲ ਹੈ ਅੱਜ ਕੱਲ ਤੇ, ਘਰ ਦਾ ਖਾ ਰਿਹਾ ਕੋਈ।
ਉਹੀ ਨੇ ਘਰ ਦੀ ਥੋੜੀ ਜਿਹੀ ਸਬਜ਼ੀ ਖਾਂਦੇ ਨੇ ਬਾਕੀ ਛੱਡ ਦਿੰਦੇ ਨੇ।
ਸਹੀ ਗੱਲ ਏ।
ਕਿਉਂਕਿ ਬੱਚਿਆਂ ਨੂੰ ਜ਼ਿਆਦਾ ਫੂ ਫਾਸਟ ਫੂਡ ਦੀ ਆਦਤ ਪੈ ਗਈ ਹੈ ਖਾਣ ਲਈ।
ਹਾਂ, ਕਿਉਂਕਿ ਅੱਜ ਕੱਲ੍ਹ ਸਾਰੇ ਹੀ ਬਾਹਰ ਦਾ ਖਾਈ ਜਾ ਰਹੇ ਨੇ ਬੱਚਾ ਖਾਸ ਕਰ ਦਿਨ ਰਾਤ। ਬਾਹਰ ਦਾ ਹੀ ਖਾ ਰਹੇ ਨੇ ਸਵੇਰੇ ਉੱਠਦੇ ਨੇ ਤੇ ਭਟੂਰੇ ਖਾ ਲੈਂਦੇ ਨੇ। ਤੇ ਦੁਪਹਿਰੀ ਨਾਨ। ਤੇ ਸ਼ਾਮੀ ਵੇਖ ਲਓ ਤੁਸੀਂ ਉਹੀਓ ਚੀਜ਼ਾਂ ਜਿਹੜੀਆਂ ਅੱਜ -ਕੱਲ੍ਹ ਕੋਮਣ ਹੈਗੀਆਂ। ਚੌਮੀਨ, ਬਰਗਰ, ਸਪ੍ਰਿੰਗ ਰੋਲ, ਮੋਮੋਜ਼।
ਬਹੁਤ ਬੁਰਾ ਹਾਲ ਹੈ ਜੀ ਅੱਜ
ਬੁਰਾ ਹਾਲ ਹੈਗਾ ਬੱਚਿਆਂ ਦਾ।
ਉਹੀ ਤੇ, ਪਤਾ ਨੀ ਕਿੱਦਾਂ ਸਮਝਣਗੇ ਬੱਚੇ। ਘਰ ਦਾ ਖਾਣਾ ਹੀ ਨੀ ਖਾ ਰਹੇ, ਹਰੀ ਸਬਜ਼ੀਆਂ ਖਾਵੇ ਬੱਚਾ ਕੁਛ ਹੋਆ ਸਰੀਰ ਦਾ ਸਿਸਟਮ ਵਧੀਆ ਹੋਵੇ, ਬਾਹਰ ਦਾ ਖਾਈ ਜਾਂਦੇ ਨੇ ਗੰਦ ਮੰਦ।
ਉਹੀ ਤੇ ਇਸ ਚੱਕਰ ਚ ਬੱਚਿਆਂ ਦੀ ਅੱਜ- ਕੱਲ ਦੇਖੋ ਫਿਟਨਸ ਵੀ ਨੀ ਹੈ।
ਨਾ ਜੀ ਨਾ ਫਿਟਨੈਸ ਤੇ ਇੱਕ ਪਰਸੈਂਟ ਵੀ ਹੈਗੀ ਜੀ।
ਸਾਰਾ ਦਿਨ ਘਰ ਬੈਠੇ ਰਹਿੰਦੇ ਨੇ ਸੁਸਤੀ। ਮੇਰੀ ਸੁਸਤੀ ਆ ਦੀ ਏ ਅੱਜ ਕੱਲ੍ਹ ਦੇ ਬੱਚਿਆਂ ਚ ਤੇ।
ਬਿਲਕੁਲ ਬਿਲਕੁਲ ਅੱਜ ਕੱਲ ਦੇਖੋ ਨਾ ਜੀ ਫੋਨ ਦਾ ਖੈੜਾ ਨੀ ਛੱਡਦੇ ਬੱਚੇ
ਸਹੀ ਗੱਲ ਹੈ, ਫੋਨ ਤਾਂ ਬੜੀ ਮਤਲਬ ਕਿ ਬੁਰੀ ਚੀਜ਼ ਬਣ ਗਈਏ ਬੱਚਿਆਂ ਆਸਤੇ ਸਾਰਾ ਸਾਰਾ ਦਿਨ ਫੋਨ ਚਲਾਂਦੇ ਰਹਿੰਦੇ ਨੇ
ਉਹੀ ਤੇ ਗੇਮਾਂ ਖੇਡੀ ਜਾਂਦੇ ਨੇ ਸਾਰਾ ਸਾਰਾ ਦਿਨ ਬਹੁਤ ਪਰੇਸ਼ਾਨ ਕੀਤਾ ਦਾ ਜੀ ਬੱਚਿਆਂ ਨੇ।
ਸਹੀ ਗੱਲ ਤੋਂ ਇਕ ਤੇ ਗੇਮ ਆ ਗਈ ਏ ਉਹ ਖੇਲਦੇ ਰਹਿੰਦੇ ਨੇ ਉਹਦੇ ਚ ਹੀ ਪੈਸੇ ਲਾ ਲੈਂਦੇ ਨੇ ਪੈਸੇ ਵੇਸਟ ਕਰ ਲੈਂਦੇ ਨੇ। ਫਿਜ਼ੀਕਲ ਐਕਟੀਵਿਟੀ ਕਰਦੇ ਨੀ ਕੋਈ ਸਾਰਾ ਦਿਨ ਘਰ ਬੈਠ ਕੇ ਟਾਈਮ ਵੇਸਟ ਕਰਦੇ ਰਹਿੰਦੇ ਨੇ। ਨਾ ਹੀ ਪੜ੍ਹਾਈ ਕਰਦੇ ਕੋਈ ਕੋਈ ਚੀਜ਼ ਨਹੀਂ ਹੈ ਅੱਜ ਕੱਲ ਬੱਚਿਆਂ ਚ।
ਨਾ ਜੀ ਹ ਆਲਸੀ ਹੈਗੇ ਨੇ ਸਿਰਫ ਇੱਕ ਨੰਬਰ ਦੇ
ਸਹੀ ਗੱਲ ਹੈ ਤੁਸੀਂ ਪਹਿਲੇ ਦੇਖ ਸਕਦੇ ਸੀ ਬੱਚੇ ਕਿੰਨਾ ਖੇਲਦੇ ਸੀ ਤੁਸੀਂ ਕਿਧਰੇ ਵੀ ਗਲੀਏ ਚ ਜਾਂ ਪਾਰਕ ਵਗੈਰਾ ਚਲੇ ਜਾਓ ਬੱਚੇ ਭਰੇ ਰਹਿੰਦੇ ਸੀ ਪਾਰਕ ਵਿੱਚ।
ਹਾਂ ਸਹੀ ਗੱਲ ਹੈ ਜੀ ਹੁਣ ਅੱਜ ਦੇ ਟੈਮ ਚ ' ਤੁਹਾਨੂੰ ਕੋਈ ਇੱਕ ਬੱਚਾ ਨੀ ਵਿੱਖੇਗਾ ਪਾਰਕ ਚ
ਸਹੀ ਗੱਲ ਹੈ ਅਗਰ ਪਾਰਕ ਚ ਬੱਚੇ ਵਿਖਣਗੇ ਵੀ ਨਾ ਪਾਰਕ ਚ ਵੀ ਫੋਨ ਚਲਾ ਰਹੇ ਹੁੰਦੇ ਨੇ ਬੱਚੇ
ਹਾਂ ਸਹੀ ਗੱਲ ਜੀ ਸਹੀ ਗੱਲ ਹੈ ਗੇਮਾਂ ਖੇਲਦੇ ਨੇ ਇਕੱਠੇ ਹੋ ਕੇ ਸਾਰੇ ਬੱਚੇ-
ਹਾਂ ਇਕੱਠੇ ਪੰਜ ਛੇ ਬੱਚੇ ਬੈੰਗੇ ਗੇਮਾਂ ਖੇਲਦੇ ਰਹਿਣਗੇ ਆਪਸ ਚ
ਗਲੀ ਚ ਪਤਾ ਕੀ ਹੈਗਾ ਪਹਿਲੇ ਭਾਜੀ ਵੇਖੋ ਅੱਜ ਫਾਸਟ ਫੂਡ ਹੁੰਦਾ ਹੀ ਨਹੀਂ ਸੀ ਬਿਲਕੁਲ ਵੀ ਕਿਂ ਕੁ ਜੀ
ਹਾਂਜੀ,
ਮੈਂ ਕਹਿ ਰਿਹਾ ਪਿੱਲੇ ਤੇ ਬਿਲਕੁਲ ਹੀ ਫਾਸਟ ਫੂਡ ਹੁੰਦਾ ਹੀ ਨਹੀਂ ਪਹਿਲੇ ਘਰ ਦਾ ਹੀ ਖਾਣਾ ਹੁੰਦਾ ਸੀ ਦੁੱਧ ਪਨੀਰ ਲੱਸੀ ਇਹ ਚੀਜ਼ਾਂ ਹੀ ਹੁੰਦੀਆਂ ਸੀ
ਇਹੀਓ ਤਾਂ ਗੱਲ ਏ ਪਹਿਲੇ ਘਰ ਦਾ ਬਣਿਆ ਦੇਸੀ ਘੀ ਵਗੈਰਾ ਦੁੱਧ ਹਰੀ ਸਬਜ਼ੀਆਂ ਬਾਕੀ ਸਾਰੇ ਇਹ ਖਾਂਦੇ ਸੀ ਤੇ ਸਾਰਾ ਸਾਰਾ ਦਿਨ ਖੇਲ ਵੀ ਲਿੱਤੇ ਨਾ ਤੇ ਮਿਹਨਤ ਵੀ ਅਗਰ ਕਰ ਲਈ ਤੇ ਥੱਕਦੇ ਨੀ ਸੀ ਦੋ ਇਨਾਂ
ਨਾ ਜੀ ਨਾ ਪਹਿਲੇ ਬਹੁਤ ਐਨਰਜੀ ਹੁੰਦੀ ਸੀ ਬੱਚਿਆਂ ਚ
ਬੈਡ ਹਾਂ ਅੱਜ ਕੱਲ੍ਹ ਦੇ ਬੱਚੇ ਤਾਂ ਦੇਖੋ ਬੈਡ ਤੇ ਲੇਟੇ ਲੇਟੇ ਥੱਕ ਜਾਂਦੇ ਨੇ ਤੁਸੀਂ ਇੱਕ ਕੰਮ ਦੇ ਦੋ ਬੜਾ ਮੁਸ਼ਕ ਬੜਾ ਮੁਸ਼ਕਲ ਕਰਦੇ ਨੇ ਇੱਕ ਕੰਮ ਵੀ ਅਗਰ ਕੋਈ ਘਰ ਦਾ ਕਹਿ ਦੇਣਾ ਮੰਮੀ ਜਾਂ ਪਾਪਾ ਇੱਚੋ
ਸਹੀ ਗੱਲ ਹੈ
ਬੜਾ ਕਰਦੇ ਨੇ
ਕਰਦੇ ਹੀ ਨੀ ਪਹਿਲੀ ਗੱਲ ਤੇ ਕਹਿੰਦੇ ਤੁਸੀਂ ਆਪੇ ਕਰੋ ਕੰਮ
ਸਹੀ ਗੱਲ ਏ ਮੂੰਹ ਤੇ ਮੁਕਰ ਜਾਂਦੇ ਨੇ ਸਾਰਾ ਦਿਨ ਇੱਕੋ ਹੀ ਬੈਡ ਤੇ ਲੇਟੇ ਹੋਏ ਨੇ ਬਸ ਫੋਨ ਚਲਾਈ ਜਾ ਰਹੇ ਨੇ ਅੱਖਾਂ ਖ਼ਰਾਬ ਕਰ ਰਹੇ ਨੇ ਫੋਨ ਚਲਾ ਚਲਾ ਕੇ ਤਾਂ ਬੰਦਾ ਅੱਕ ਜਾਂਦੈ ਮਗਰ ਬੱਚੇ ਕਦੀ ਗੇਮ ਖੇਲ ਲਈ ਕਦੀ ਰੀਲਾਂ ਸਕਰੋਲ ਕਰ ਲਈ ਕਦੀ ਕੀ ਤੇ ਕਦੀ ਕੀ
ਸਹੀ ਗੱਲ ਏ ਜੀ ਬਹੁਤ ਬੁਰਾ ਹਾਲ ਏ ਜੀ ਬੱਚਿਆਂ ਦਾ ਬੱਚਿਆਂ ਨੂੰ ਪਤਾ ਕੀ ਹੈ ਫਿਜ਼ਕਲ ਐਕਟੀਵਿਟ ਚਾਹੀਦੈ ਮਾਂ ਪਿਓ ਨੂੰ
ਸਹੀ ਗੱਲ ਹੈ ਅੱਜ ਕੱਲ ਤਾਂ ਦੇਖ ਸਕਦੇ ਅ ਮੈਂ ਕਿਹਾ ਅੱਜ ਕੱਲ ਦੇਖ ਸਕਦੇ ਹੋ ਪੰਜ ਛੇ ਸਾਲਾਂ ਦੇ ਬੱਚਿਆਂ ਦਾ ਕਿੰਨਾ ਪਰੇਡ ਨਿਕਲਿਆ
ਹਾਂ ਸਹੀ ਗੱਲ ਜ ਇਏਡੇ ਡੇ ਮੋਟੇ ਹੋਏ ਫਾਸਟ ਫੂਟ ਖਾ ਖਾ ਕੇ
ਸਹੀ ਗੱਲ ਏ ਘਰ ਦੇ ਵੀ ਖਵਾਉਂਦੇ ਰਹਿੰਦੇ ਨੇ ਉਹਨਾਂ ਦੀ ਇੱਜਤ ਪੂਰੀ ਕਰ ਰਹੇ ਨੇ ਘਰ ਦੇ ਵੀ ਟਢੋਕ ਤੇ ਨੀ ਅੱਜ ਕੱਲ੍ਹ
ਸਹੀ ਗੱਲ ਬਿਲਕੁਲ
ਅਗਰ ਟੋਕਨ ਫੇਰ ਬੱਚੇ ਪੁੱਠੇ ਜਵਾਬ ਦਿੰਦੇ ਨੇ ਨਾ ਅੱਜ ਕੱਲ
ਹਾਂ ਹਾਂ ਸਹੀ ਗੱਲ ਹੈ ਪਤਾ ਕੀ ਹੈ ਬੱਚਿਆਂ ਦਾ ਮਨ ਕਰਦਾ ਨਾ ਫੇਿਰ ਉਹ ਕਹਿੰਦੇ ਨੇ ਆਪਾਂ ਹੀ ਖਾਣਾ ਇਹੀ ਖਾਣਾ
ਉਹੀ ਉਹਦਾ ਗੱਲ ਬੱਚਾ ਮਨ ਨੂੰ ਆਪਣੇ ਮਾਰ ਨਹੀਂੀ ਸਕਦਾ ਉਜੇ ਤੇਂਕ ਹੈਗਾ ਉਹ ਜਿੱਦ ਕਰਕੇ ਮਨਾ ਲਏਗਾ ਆਪਣੀ ਚੀਜ਼ ਫਿਰ ਬਾਅਦ ਚ ਉਹਨੂੰ ਸਮਝ ਆਉਂ ਜਦੋਂ ਢਿੱਡ ਘੱਟ ਨਹੀਂ ਹੋ ਰਿਹਾ ਹੁੰਦਾ ਦਿਮਾਗ ਮਤਲਬ ਕਿ ਪਗਲ ਹੰਦ ਇਤੇਾਰ ਦੀ ਮਾਗ ਤੋਂ
ਬਿਲਕੁਲ ਬਿਲਕੁਲ ਪਤਾ ਕੀ ਕਹੀ ਅੱਜ ਕੱਲ ਤੁਸੀਂ ਦੇਖ ਇਹ ਵੇਖੋ ਤੁਸੀਂ ਅੱਜ ਕੱਲ ਬੱਚੇ ਘਰ ਤਾਂ ਖਾਣਾ ਇੱਕ ਪਰਸੈਂਟ ਵੀ ਨਹੀਂੀ ਖਾ ਰ ਅਗਰ ਖੰਦੇ ਵੀ ਨਹੀਂ ਨਾ ਅੱਧੀ ਰੋਟੀ ਖਾਂਦੇ ਹਨ ਸਬਜ਼ੀ ਉੱਤੇ ਹੀ ਛੱਡ ਦਿੰਦੇ ਨੇ ਤੇਲੋ ਫੂਲ ਦੀ ਕਿੰਨੀ ਵੇਸਟਜ ਕਰਦੇ
ਸਹੀ ਗੱਲ ਏ
ਕਿਉਂਕਿ ਬੱਚਿਆਂ ਨੂੰ ਕਦਰਨੀ ਵੀ ਨੀ ਹੈ ਨਾ
ਉਹੀ ਤਾਂ ਗੱਲ ਜਿਵੇਂ ਹੁਣ ਸਕੂਲ ਲੈ ਕੇ ਜਾਂਦੇ ਨੇ ਬੱਚੇ ਰੋਟੀ ਅੱਜ ਕੱਲ ਤੇ ਸਕੂਲ ਵੀ ਡਸਟਬਿਨ ਚ ਘੇਰ ਦਿੰਦੇ ਨੇ ਕੰਟੀਨ ਤੋਂ ਖਾਂਦੇ ਰਹਿੰਦੇ ਨੇ ਕਦੀ ਕਦੀ ਸਮੋਸਾ ਲੈ ਲਿਆ ਕਦੀ ਪੈਟੀਜ਼ ਲੈ ਲਈ ਤੇ ਕਦੀ ਬਰਗਰ ਲੈ ਲਿਆ ਕੰਟੀਨ ਤੋਂ
ਬਿਲਕੁਲ ਜੀ ਬਿਲਕੁਲ ਦੇਖੋ ਅੱਜ ਕੱਲ੍ਹ ਕਿੰਨੀ ਗੰਦੀ ਆਤਾਂ ਪੈ ਗਈ ਨੇ ਬੱਚਿਆਂ ਨੂੰ
ਸਹੀ ਗੱਲ ਰੋਟੀ ਤਾਂ ਦੇਖੋ ਇਹਨਾਂ ਦੇ ਅੰਦਰ ਲੰਘਦੀ ਨੀ ਸਿਰਫ ਬਾਜ਼ਾਰ ਦੀ ਚੀਜ਼ਾਂ ਬਾਜ਼ਾਰ ਦੀ ਅਗਰ ਰੋਟੀ ਹੋਏ ਨਾ ਬਾਜ਼ਾਰ ਦੀ ਰੋਟੀ ਕੇ ਅੰਦਰ ਚਲੀ ਜਾਏਗੀ
ਬਿਲਕੁਲ ਦੋ ਮਿੰਟ ਚ ਖਾਂਦੇ ਨੇ ਬਾਜਾਰ ਦੀ ਰੋਟੀ ਭਾਜੀ
ਸਹੀ ਗੱਲ ਏ
ਨੇਰਾ ਮਹਿੰਦਾ ਹੁੰਦਾ ਮਹਿੰਦਾ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਪ ਬਚਾਉਂਦੇ ਹੋਏ
ਮੈਂਦ ਤਾਂ ਦੇਖੋ ਅਗਰ ਤੁਸੀਂ ਇੱਕ ਮੋਮੋਸ ਪਾ ਲਿਆਣਾ ਉਸ ਤੋਂ ਬਾਅਦ ਤੁਸੀਂ ਮ ਕਰੋਗੇ ਤਾਂ ਉਹ ਮੋਮੋਸ ਤਾਂ ਮਤਲਬ ਪੂਰਾ ਪਏਗਾ ਉਹ
ਹਾਂ ਸਹੀ ਗੱਲ ਹੈ ਬਿਲਕੁਲ
ਮੋਮੋਸ ਅਜ ਕੱਲ ਤੁਸੀਂ ਵੇਖਦੇ ਹੋ ਤੁਸੀਂ ਵੇਖ ਹੋ ਅੱਜ ਕੱਲ ਬੱਚੇ ਆਪਦੀ ਪੂਰੀ ਪੂਰੀ ਪਲੇਟ ਖਾ ਜਾਂਦੇ ਨੇ ਦਸ ਦਸ ਬਾਰਾਂ ਬਾਰਾਂ ਮੋਮੋਸ ਛੋਟੇ ਜਿਹੇ ਬੱਚੇ ਖਾ ਜਾਂਦੇ ਨੇ
ਸਹੀ ਗੱਲ ਬੈਠੇ ਬੈਠੇ ਦੋ ਤਿੰਨ ਪਲੇਟਾਂ ਖਾ ਜਾਂਦੇ ਨੇ ਬੱਚੇ ਤੇ ਅੱਜ ਕੱਲ੍ਹ
ਦੇਖਲਓ ਕਿੰਨਾ ਬੁਰੇ ਹਾਲ ਹੋਵੇ ਤੂੰ ਅੱਜ ਕੱਲ ਬੱਚਿਆਂ ਦੇ
ਸਹੀ ਗੱਲ
ਪਤਾ ਨੀ ਫਿਜ਼ਕਲ ਐਕਟੀਵਿਟੀ ਕਿਉਂ ਨਹੀਂ ਪਾਉਂਦੇ ਬੱਚਿਆਂ ਨੂੰ
ਉਹੀ ਤਾਂ ਬੱਚਿਆਂ ਨੂੰ ਅਕੈਡਮੀ ਪਾ ਦੋ ਅਗਰ ਕਿਧਰੇ ਪਾਰਕ ਵਗੈਰਾ ਜਾਣ ਜੋੀ ਅਕੈਡਮੀ ਪਾ ਦੋ ਬੱਚਾ ਕੁਛ ਤਾਂ ਕਰੇ ਪਸੀਨਾ ਤਾਂ ਕੱਢੇ ਸਰੀਰ ਵਿੱਚੋਂ ਜਿਹਦੇ ਕਰਕੇ ਫਿਟ ਰਹੇਗਾ
ਨਹੀਂ ਤੇ ਪਤਾ ਕੀ ਜੇ ਬੱਚਾ ਐਵੇਂ ਛੋਟੀ ਉਮਰ ਚ ਹੀ ਘਰ ਬੈਠਾ ਰਹੇ ਨਾ ਇਹਨੂੰ ਆ ਟਾਈਮ 'ਚ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਜਾਂਦੀਆਂ ਨੇ
ਹਾਂ ਸਹੀ ਗੱਲ
ਉਹੀ ਤੇ ਬਹੁਤ ਬੁਰਾ ਹਾਲ ਜੇ
ਬੱਚੇ ਦੀ ਆਦਤ ਤਾਂ ਇ ਮਾੜੀ ਹੁੰਦੀ ਹੈ ਬਚਪਨ ਤੋਂ ਲੈ ਕੇ ਜਦੋਂ ਦਸ ਬਾਰਾਂ ਸਾਲ ਦਾ ਹੁੰਦਾ ਫੋਨ ਚੋਏ ਤੇ ਖਾਣ-ਪੀਣ ਨੂੰ ਖੁੱਲ੍ਹਾ ਮਿਲ ਰਿਹਾ ਹੈ। ਕੋਈ ਰੋਕ ਟੋਕ ਨਾ ਹੋਏ, ਇੰਨੀ ਥੋੜ੍ਹੀ ਬਹੁਤ ਤਾਂ ਚਲੋ ਹੁੰਦੀ।
ਹਾਂ ਸਹੀ ਗੱਲ ਹੈ।
ਬੱਚਾ ਉੱਧਰ ਵਿਗੜ ਜਾਂਦਾ ਫੇਰ,
ਹਾਂ ਸਹੀ ਗੱਲ ਜੇ ਜ਼ਿਆਦਾ। ਉਹਨਾਂ ਨੂੰ ਕੁਛ ਕੋ ਬਣਾ ਨਾ, ਫਿਰ ਵਿਗੜ ਜਾਂਦੇ ਨੇ ਡੰਡਾ ਰੱਖਿਆ ਹੋਣਾ ਨਾ ਪਿੱਲੀ ਬੱਚੇ ਦੇ, ਉਹ ਬਿਲਕੁਲ ਇਹ ਤਾਂ ਵਧੀਆ ਰਹਿੰਦਾ ਬੱਚਾ,
ਸਹੀ ਗੱਲ ਐ। ਬੱਚੇ ਨੂੰ ਨਾ ਸ਼ੁਰੂ ਤੋਂ ਹੀ ਮਤਲਬ ਮੇਨਟੇਨ ਕਰਕੇ ਚੱਲਣਾ ਪੈਂਦਾ ਹੈ। ਅਗਰ ਉਹਦੀਆਂ ਜਿੱਦ-ਜਿੱਦ ਮੰਨਣ ਲੱਗ ਜਾਓ, ਫਿਰ ਤਾਂ ਬੱਚਾ ਸਿਰ ਚੜੇਗਾ ਹੀ ਨਾ
ਹੂੰ ਪਤਾ ਕੀ ਜੇ ਬੱਚੇ ਤੁਂ ਛੋਟੇ ਹੁੰਦੇ, ਤੇ ਉਹਨੂੰ ਕੋਈ ਐਕਟੀਵਿਟੀ ਚ ਪਾ ਦਓਗੇ ਨਾ ਫਿਜ਼ਕਲ ਉਹ ਉਸ ਚੀਜ਼ ਨੂੰ ਦੇਖੋ, ਕਿੰਨਾ ਵਧੀਆ ਕਰੇਗਾ।
ਸਹੀ ਗੱਲ ਐ।
ਅੱਜ ਕੱਲ੍ਹ ਦੇ ਮਾਂ ਪਿਓ ਪਤਾ ਕੀ ਕਰਦੇ ਨੇ ਬੱਚਿਆਂ ਨੂੰ ਘਰ ਬਿਠਾ ਕੇ ਰੱਖਦੇ ਨੇ, ਉਹ ਘਰ ਬਹਿ ਪੈ ਕੇ ਫੋਨ ਚਲਾਈ ਜਾਂਦੇ ਨੇ, ਫੇਰ ਉਹ ਉਹਨਾਂ ਨੂੰ ਆਦਤ ਪੈਂਦੀ, ਗੰਦੀ ਫੋਨ ਚਲਾਉਣ ਦੀ,
ਇ ਤਾਂ ਗੱਲ ਹੈ, ਅੱਜ-ਕੱਲ ਦੇ ਮਾਪੇ ਦੇ, ਕਿਸੇ ਅਕੈਡਮੀ ਵੀ ਜੁਆਇਨ ਕਰਾ ਕੇ ਰਾਜੀ, ਉਹਨਾ ਨੂੰ ਪਤਾ ਪੈਸੇ ਵੇਸਟ ਹੈਗੇ ਨੇ, ਇਸ ਤੋਂ ਵਧੀਆ ਘਰ ਹੀ ਬੈਠ ਐ ਨੀ ਦੇਖ ਰਹੇ ਘਰ ਬੈਠ ਕੇ ਔ ਸੁਸਤੀ ਆ ਰਹੀ ਉਹਦੇ ਚ ਤੇ ਤੱਦ ਬਣੀ ਆ ਰਿਹਾ ਘਰ ਬੈਠਾ ਹੋ।
ਬਿਲਕੁਲ ਜੀ, ਕਿਉਂ ਤੁਸੀਂ ਇਹ ਦੇਖੋ ਅੱਜ-ਕੱਲ੍ਹ ਦੇ ਬੱਚੇ ਸਾਰਾ-ਸਾਰਾ ਦਿਨ, ਰਾਤੀ ਦੋ-ਦੋ, ਇੱਕ-ਇੱਕ ਵਜੇ ਸੌਂਦੇ ਨੇਂ ਫੋਨ ਚਲਾਂਦੇ ਰਹਿੰਦੇ ਨੇ ਸਾਰੀ-ਸਾਰੀ ਰਾਤ।
ਸਹੀ ਗੱਲ ਏ, ਸਵੇਰੇ ਉੱਠਿਆ ਨੀਂ ਜਾਂਦਾ ਫੇਰ ਬਾਰਾਂ-ਇੱਕ ਵਜੇ ਉੱਠਦੇ ਨੇਂ। ਫੇਰ ਰੂਟੀਨ ਥੋੜ੍ਹਾ ਨਾਂ ਹੁੰਦੀ ਐ ਫੇਰ ਬੱਚੇ ਦੀ।
ਪਾਜੀ ਆ ਸਾਰਾ ਰੂਟੀਨ ਖ਼ਰਾਬ ਕਰਿਆ ਦਾ ਹੈ ਬੱਚਿਆਂ ਨੇ ਮਾਂਵਾ ਵੀ ਤੰਗ ਹੁੰਦੀਆ ਇਹਨਾ ਕੋਲੋ ਬਹੁਤ ਜ਼ਿਆਦਾ।
ਸਹੀ ਗੱਲ ਏ ਮਾਵਾਂ ਵੀ ਸਵੇਰੇ ਉੱਠ ਕੇ ਬੋਲਦੀਆਂ ਰਹਿੰਦੀਆਂ ਉਠ ਜੋੋ ਉਠ ਜੋ ਨੌ-ਦਸ ਵਜੇ। ਮਗਰ ਓਠਦੇ ਹੀ ਨੀ ਢੀਠ ਹੈਗੇ ਨੇ ਅੱਜ-ਕੱਲ ਦੇ ਬੱਚੇ।
ਇਹਨਾਂ ਦੀ ਤੇ ਪਤਾ ਕੀ ਹੈਗਾ ਅਗਰ ਸ਼ੁਰੂ ਤੋਂ ਹੀ ਸਹੀ ਰੱਖਿਆ ਹੋਵੇ ਨਾ ਤੇ ਐ ਸੁਧਰੇ ਹੋਨ ਬੱਚੇ।
ਸਈ ਗਾੱਲ ਏ, ਕਯੋਂਕਿ ਦੇਖੋ ਕੋਈ ਵੀ ਚੀਜ਼ ਹੈਗੀ ਏ ਮੇਨਟੇਨ ਕਾਰਕੇ ਰੱਖਨੀ ਪੈਂਦੀ ਏ। ਪਾਵੇਂ ਬੱਚੇ ਹੋਗੇ, ਪਾਵੇਂ ਵੱਡੇ ਹੋਗੇ, ਪਾਵੇਂ ਆਪਨਾ ਸ਼ਰੀਰ ਵੀ ਹੋਗੇਆ ਮਨਟੇਨ ਕਰਕੇ ਰੱਖਨਾ ਚਾਈਦਾ।
ਓ ਤੇ ਹੈਈ ਏ ਜੇ ਤੁਸੀ ਨਈ ਕਰੋਗੇ ਤੇ ਖ਼ਰਾਬ ਹੋਜੇਗਾ।
ਸਈ ਗਾੱਲ ਏ, ਚਲੋ ਠੀਕ ਏ ਪਾਜੀ।
ਠੀਕ ਏ ਪਾਜੀ, ਸਾਸ੍ਰੀ ਕਾਲ।
ਸਾਸ੍ਰੀ ਕਾਲ ਜੀ।